ਹੈਲੋ ਹੈਲੋ
ਹੈਲੋ ਵਵਾਜ ਆਰੀ।
ਹਾਂਜੀ ਹਾਂਜੀ ਆ ਰਹੀ।
ਹਾਂਜੀੋ।
ਹਾਂਜੀ ਹੋਰ ਬੋਲੋ
ਕੀ ਕਰ ਰਹੇ ਸੀ?
ਬਸ ਕੰਮ। ਕੰਮ ਚਾਲੂ ਆ ਆਪਣਾ ਡੇਲੀ ਰੁਟੀਨ ਆਪਣੀ। ਡੇਲੀ ਰੂਟੀਨ ਆ ਤੇ। ਹੋਰ
ਢਾਬਾ ਨੀ ਖੋਲੋ ਤੇ ਰੋਟੀ ਕਿੱਦਾ ਬੰਨੀ।
ਐ ਹੈ ਹੈ
ਜੋ ਆਂਦਾ ਨਾ ਕੀ ਕਹਿੰਦੇ ਕਿ ਕੁੜੀ ਥੋੜਾ ਜਿਹਾ ਸੋਚਦੀ ਹਾਂ ਆਰਾਮ ਕਰ ਲੈ ਫਿਰ। ਤਤਮਾ ਕਹਿੰਦਾ ਉੱਠੋ ਬੇਟੀ, ਆਪਣਾ ਉੱਠੋ। ਆਪਣਾ ਆਪਣਾ ਆਗਿਆ ਦਾ ਪਾਲਣ ਕਰੋ ਜਾ ਕੇ ਕਿਚਨ ਚ
ਸਹੀ ਗੱਲ ਆ। ਉਹੀ ਤੇ ਹਾਲ ਸਭ ਦਾ ਹੈਹੀ ਹੈ ਇੱਕ ਤਾਂ ਸਮਝ ਨੀ ਆਉਂਦੀ ਕੀ ਬਣਾਈਏ? ਸਭ ਤੋਂ ਵੱਡਾ ਟਾਸਕ ਬੁੱਢੀਆਂ ਦਾ ਸਾਡਾ! ਕੀ ਬਣਾਉਣਾ ਕੀ ਨਹੀਂ
ਫੇਰ ਖਾ ਲਿਆ ਬਣਾ ਲਿਆ ਫਿਰ ਸ਼ਾਮੀ ਮੇਰੀ ਮੰਮੀ ਵੀ ਕਹਿੰਦੀ ਆ ਤੇ ਤੈਨੂੰ ਕੱਟ ਕੇ ਤੇ ਇੱਟੇ ਬਾਲੂ ਪਾ ਕੇ ਫ ਪੈਕ ਕਰ ਦੋ ਅਗੋ ਕੈੰਦੀ
ਸਹੀ ਗੱਲ ਆ।
ਇਹਦੇ ਵਾਸਤੇ ਸਾਰੇ ਕਮਾਉਣ ਜਾਣੇੁੰ ਤੇ ਸਾਰੇ ਇੱਦਾਂ ਹੀ ਬੈਠੇ ਹੁੰਦੇ ਕਿਸੇ ਨੂੰ ਕੁਛ ਮਤਲਬ ਨੀ ਲੈਣਾ ਸੀ।
ਕੋਈ ਮਤਲਬ ਇਹ ਨੀ ਰਹਿਣਾ ਸੀ। ਮ ਤੇ ਆਹਵਾਈ ਖਾਣ ਦੀ ਟੈਨਸ਼ਨ ਲੱਗ ਜਾਂਦੀ ਖਾਲੀ ਖਾਣ ਦੀ ਸਵੇਰੇ ਬਣਾ ਲਿਆ ਦੁਪਹਿਰ ਦੀ ਟੈਨਸ਼ਨ ਦੁਪਹਿਰੇ ਬਣਾ ਲਿਆ ਸ਼ਾਮ ਦੀ ਟੈਸ਼ਨ ਨਾਸ਼ਤੇ ਚ ਕੀ ਕਰੀਏ ਰਾਤ ਨੂੰ ਕੀ ਖਾਈਏ।
ਹਾਂ।
ਆਈ ਕਮਿਆ ਨੇ
ਜਿਹਦੇ ਨਾਲ ਅਸੀਂ ਲੈ ਜਾਈ ਰਾਤ ਦਿਮਾਗ ਹੋਵੇਗਾ ਲੈ ਕੇ ਜਾਣਾ ਹੈਲੋ
ਹਾਂਜੀ ਉਹ ਥੋੜਾ ਡਿਿਸਟਬ ਹੋਣ ਦੀ ਲੈਣ ਨਾ ਆਵਾਜ਼ ਨਹੀਂੀ ਆ ਰਹੀ।
ਹਾਂਜੀ ਹਾਂ ਕਦੀ ਕਦੇ ਹੋ ਜਾਂਦੀ ਆ ਹੈ। ਨੈੱਟਵਰਕ ਪਰੋਬਲ।
ਕਿਸੀ ਨੂੰ ਸੱਟ ਲੱਗ ਗਈ ਸੀ?
ਅੱਜ ਲੱਗੀ ਨਾ ਉਹ ਠੀਕ ਹੀ ਥੋੜੀ
ਠੀਕ ਹੈ ਹੁਣ ਅੱਛਾ, ਅੱਛਾ ਸਟਿਚ ਵਗੈਰਾ ਸੁੱਕੇ ਹ
ਨਹੀਂ ਹਲੇ ਤਾਂ ਕੱਚੇ ਆ ਸੁੱਖ ਰਹੇ ਆ ਟਾਈਮ ਲੱਗ ਰਹੇ ਆ
ਅੱਛਾ, ਅੱਛਾ ਹਾਂ
ਮਤਲਬ ਏਦਾਂ ਗਿਰੀ ਸੀ ਨਾ ਜਿੱਦਾਂ ਹਾਂਜੀ। ਮਤਲਬ ਕੀ ਇਸ ਚੀਜ਼ ਵੀ ਬਹੁਤ ਮੁਸ਼ਕਿਲ ਨਾਲ ਕੀਤਾ ਹੋਇਆ ਨਾ ਜਿੱਦਾਂ ਹੁਣ ਇਗਜਾਮਪਲ ਚ ਜਦ ਕੋਈ ਦੱਸ ਪੁੱਛਦੇ ਕਿ ਦੱਸਣ ਵਾਸਤੇ ਕਿ ਕਿੱਦਾਂ ਕਿ ਤੇ ਮੈਂ ਦੱਸਦੀ ਹਾਂ ਕਿ ਜਿੱਦਾਂ ਕੋਈ ਪੱਕਾ ਆਮ ਨੂੰ ਫੁੱਟ ਨੀ ਦਿੰਦੇ ਤਾਂ ਫਟ ਜਾਂਦਾ ਹੈ। ਤੇ ਏਦਾਂ ਗਿਰੀ ਆ ਮੰਮੀ ਸਾਨੂੰ ਹਾਂਜੀ ਇਸੇ ਲਈ ਬਹੁਤ ਮੁਸ਼ਕਿਲ ਆ ਕਿਤੇ ਨਾ ਕਿਉਂਕਿ ਬਹੁਤ ਅਜੀਬ ਇਦਾਂ ਫਟਿਆ ਸੀ ਤੂੰ ਇਏਦਾਂ ਓਦਾਂ ਕਰਕੇ ਮਤਲਬ ਜਿੱਦਾਂ ਫੱਟ ਨ ਜਾਂਦਾ ਕੋਈ ਚੀਜ਼ ਅਗੜਾ ਜਾਂਦਾਨੂੰ ਮਤਲਬ ਫਟ ਜਾਂਦਾ ਉਸ ਦਿਨ ਤਾਂ ਫਟਿਆ ਨਾ ਰੇਜ ਵੀ ਹੋ ਗਈ ਨਾ ਵਕੀਲ ਜੀ ਤੇ ਸੌਤ ਹੋ ਗਿਆ ਵਾ
ਤੇ ਏਜ ਵੀ ਹੋ ਗਈ ਨਾਲੇ ਵਿਚਾਰੇ ਨੂੰ ਥੋੜਾ ਹਾਰਡ ਹਡ ਵੀ ਪ੍ਰੋਬਲਮ ਆ ਹੋਰ ਵੀ ਸਭ ਦੁੱਖ ਜਦ ਆਉਣ ਲੱਗਦੇ ਨਾ ਫਿਰ ਨਾ ਪਤਾ ਨਹੀਂ ਲੱਗਦਾ ਇੱਕੋ ਸਥ
ਹਾਂਜੀ ਕਹਿੰਦੇ ਦੇ ਕਰਮਾਂ ਦਾ ਭੋ ਮੈਂ ਕਿਹਾ ਕਰਮਾਂ ਬੋਲੋ ਕੁਛ ਵੀ ਬੋਲੋ ਜੋ ਲਿਖਿਆ ਉਹ ਤਾਂ ਹੋਣਾ ਹੀ ਆ।
ਹੋਣਾ ਹੀ ਆ ਸਹੀ ਗੱਲ ਆ ਅਰੇ ਹੁਣ ਕੀ ਕਰ ਸਕੀਏ ਅੱਜ ਕੱਲ੍ਹ ਚੰਗੇ ਬਲੇ ਬੰਦੇ ਚੰਗੇ ਭਲੇ ਬੰਦ ਨੂੰ ਲੱਗ ਜਾਂਦੀ ਸਟ ਤੇ ਤੇ ਫੇਿਰ ਵੀ ਬਜ਼ੁਰਗ ਹੋ ਗਏ ਆ ਹਨਾ ਕੀ ਕਰ ਸਕਦੇ ਵਿਚਾਰੇ
ਹਾਂਜੀ ਆਜ਼ਾਦੀ ਵੀ ਸਾਡੀ ਕਿੰਨੀ ਨਾਈਟੀ ਏਟ ਦੀ ਹੋ ਗਈ। ਫੇਰ ਵੀ ਕਿੱਥੇ ਅ ਲਾਠੀ ਲੈ ਕੇ ਦੋ ਉਦੋ ਜਾਂਦੀ ਰਹਿੰਦੀ ਆ।
ਸਹੀ ਗੱਲ ਹੈ। ਦਾਦੀ ਤੇ ਬੜੀ ਇੱਕਦਮ ਐਕਟਿਵ ਹੈ ਉਹਨਾਂ ਲਾਗੇ ਅਸੀਂ ਲੱਗ ਜਾਣਾ ਲੱਗਦਾ ਥੋੜੇ ਚਰਾਂ ਨੂੰ ਨਹੀਂ
ਹ ਬਿਲਕ
ਮੈਂ ਕਿਹਾ ਹ ਸਾਡੀ ਏਜ ਹੋ ਜਾਣੀ ਮੈਨੂੰ ਲੱਗਦਾ ਓਨੀ
ਵ ਬਾਰੇ ਰੋਟੀ ਪਾਣੀ ਕ ਸਕ ਅੱ ਰ ਆਦੀ ਖਾਂਦੀ ਲੇਕਿਨ ਫੜਤੀ ਠੀਕ ਹੈ। ਅਠ ਦਿਨਾ ਵਿਚ ਬਹੁਤ ਘੱਟ ਹੋ ਗ ਨਹੀਂ ਖਾਂਦੀ, ਖਾਂਦੀ ਰੋਟੀ ਤਾਂ ਅੱਧਾਂ ਤੋਂ ਵੀ ਅੱਧਾਂ ਹੀ ਖਾਂਦੀ ਹੈ ਘਰੇ ਵੀ ਆਉਂਦੀ ਤੇ ਚਾਹ ਦੇ ਦੋ ਤੇ ਇੱਕ ਕੱਪ ਚ ਉਹ ਨੀ ਕੱਟ ਕਰ ਕੱਟ ਕਰ ਹੈ ਹੀ ਕਿੰਨਾ ਪੀਲੋ, ਆ ਰੋਟੀ ਵੀ ਇੱਕ ਦੋ ਗੇ ਤੇ ਉਹਦੇ ਤੋਂ ਵੀ ਅੱਦੀ ਕਰਦੇ ਸਬਜ਼ੀ ਵੀ ਕਰਦੇ।
ਖੁਰਾਕ ਘੱਟ ਗਈ ਆ ਹੁਣ, ਹਾਂ ਕਿੰਨੀ ਨਾਈਨਟੀ ਬਾਰ ਹੋਏ ਕਿ ਨੀ,
ਨਾਈਟੀ ਐਟ ਦੀ ਤਾ ਹੈ ਸੈਵਨ ਐਟ ਦੀ ਹੈਗੀ ਆ। ਉਹੀ ਇਥੇ ਕਹਿੰਦੇ ਜਾਣਾ ਲੱਦਾ। ਗੋਲਡ ਮੈਡਲ ਹੈਗੇ। ਬੜਾ ਛੇੜਦਾ ਕਹਿੰਦਾ ਜਾ ਹੁਣ, ਕਿੰਨਾ ਚਿਰ ਪੈਣਾ ਵਾ ਜਾ ਬਾਬਾ ਤੈਨੂੰ ਸੱਦ ਰਿਹਾ ਵ,
ਚੱਲ ਜਦੋਂ ਦੇਖੋ ਤੇ ਹੁਣ ਆਪਣੇ ਹੱਥਾਂ ਚ ਥੋੜੀ ਨਵਾਂ ਤੋਂ ਮਹਾਰਾਜ ਨੇ ਜਿਨੇ ਚਲੋ ਮੈਂਰਾ ਦਾਣਾ ਪਾਣੀ ਲਿਖਿਆ। ਉਹਨੇ ਚਾਰ ਉਹੇ ਵਿਚਾਰੀ ਨੇ ਰਹਿਣਾ, ਚੱਲ ਜਾਂਦੇ ਫੇਿਰ ਕਿਹੜੇ ਆਉਂਦੇ ਕਦੇ ਮੁੜ
ਹਮ
ਹਾਂ
ਵਧੀਆ ਲਈ, ਕਾਂਦੀ ਹਾਂਜੀ, ਉਤਰ ਵਧੀਆ ਅਸੀ,
ਅੱਛਾ-ਅੱਛਾ,
ਹੋਰ ਤੁਸੀਂ ਕਿੜ ਕਿਹੜੀ ਚੀਜ਼ ਵਧੀਆ ਬਣਾ ਲੈਂਦੇ ਹੋ ਦੱਸੋ?
ਮੈਂ ਬਸ ਸਭ ਚੱਲ ਜਾਂ ਬਣਾ ਲਈਦੀ ਆ ਸਭ ਲਿਟੀ ਚੋ ਖਾ ਚੁੱਕ ਭੁੱਖਾ ਸਭ ਬਣਾ ਲਈਦਾ, ਗੁਪ ਚੁਪ ਗੁਪ ਚੁਪ ਸਭ ਆਹ ਮਸ਼ਰੂਮ ਖਾ ਕੇ ਗਈ ਸੀ, ਪੂਜਾ ਕਹ ਅ ਕਹਿੰਦੀ ਬਹੁਤ ਟੇਸਟੀ ਬਣਿਆ ਸੀ ਉਹੀ ਮੈਨੂੰ ਬੋਲਿਆ ਸੀ, ਮੈਂ ਜਾ ਕੇ ਬਣਾ ਕੇ ਖਵਾਵੀ।
ਹਾਂਜੀ-ਹਾਂਜੀ-ਹਾਂਜੀ, ਐਂਟੀ ਤੋਂ ਜੀ ਆਏ। ਤੇ ਭਰਜਾਈ ਨੇ ਬਣਾਇਆ ਸੀ, ਮੈਂ ਇਸੋਂ ਬਹੁਤ ਵਧੀਆ ਬਣਿਆ ਸੀ।
ਹਾਂ ਮੈਨੂੰ ਬੋਲ ਰਿਹਾ ਸੀ ਹਾਂ, ਉਹ ਕਹਿੰਦੇ ਅਸੀਂ ਲੋਕ ਗ੍ਰੇਵੀ ਵਾਲਾ ਬਣਾਦੇ ਆ, ਮੈਂ ਏਦਾਂ ਹੀ ਬਣਾਇਆ ਸੀ। ਥੋੜਾ ਰੋਸ਼ ਚੜ ਗਿਆ ਜਿੱਦਾਂ, ਮੈਨੂੰ ਕਹਿ ਰਹੇ ਸੀ ਬਹੁਤ ਟੇਸਟੀ ਬਣਿਆ ਸੀ, ਤੁਹਨੂੰ ਮੈਂ ਹੱਸ ਰਹੀ ਸੀ ਤੁਨੂੰ ਮੈਂ ਕਹਿਣ ਲਈ ਜਿੱਦਾਂ ਅਸੀਂ ਆਪਣਾ ਪਿਆਜ ਵਿਊਜ ਪਾਦੇ ਆ ਨਾ ਜਿੱਦਾਂ ਪਿਆਜ ਲਸਣ ਅਦਰਕ ਸਭ ਮਨੇ ਮਿਰਚਾ ਉਰਚਾ ਪਾ ਕੇ, ਤੇਲ ਇੱਕ ਚਮਚ ਪਾ ਕੇ ਪਹਿਲ ਉਹਨੂੰ ਕੜਾਹੀ ਚ ਉਹਨੂੰ ਭੁੰਨ ਲੈਣਾ ਵਾ ਪਹਿਲਾਂ ਪਿਆਜ ਰ ਲਸਣ-ਲਸਣ ਸਭ ਨੂੰ ਮਿਰਚਾਂ ਨੂੰ ਵਿੱਚ ਟਮਾਟਰ, ਸਬਜ਼ੀ ਦਾ ਉਹਨੂੰ ਥੋੜਾ ਜਿਹਾ ਭੁਨ ਕੇ। ਉਹਦੇ ਬਾਅਦ ਉਹਨੂੰ ਗ੍ਰੈਂਡ ਕਰਕੇ ਬਣਾਉਂਗੇ, ਨਾ ਬਹੁਤ ਸਵਾਦ ਬਣਦੀ ਹੈ ਰੋਟੀ। ਪਨੀਰ ਵਗੈਰਾ ਵੀ ਜਿੱਦਾਂ ਬਣਾਣਾ। ਪਨੀਰ ਵਗੈਰਾ ਵੀ ਬਣਾਣਾ ਹੋਵੇ, ਨਾ ਤੇ ਉਹਨੂੰ ਥੋੜਾ ਜਿਹਾ ਭੁੰਨ ਕੇ ਦੋ ਚਮਚ ਤਿਲ ਪਾ ਕੇ ਉਹਨੂੰ ਭੁੰਨ ਕੇ ਉਹਦੇ ਬਾਅਦ ਫੇਰ ਉਹਨੂੰ ਪੀਸ ਕੇ ਫੇਰ ਇੱਕ ਚਮਚ ਤੇਲ ਪਾ ਕੇ ਫੇਰ, ਉਹਨੂੰ ਭੁੰਨੋ ਉਹਦਾ ਟੇਸਟ ਬਹੁਤ ਆ ਜਾਂਦਾ ਜਿੱਦਾਂ। ਸਵਾਦ ਲੱਗਦਾ, ਫੇਰ ਉਹ
ਹੂੰ-ਹੂੰ-ਹੂੰ,
ਹਾਂ ਹੋਟਲਾ ਚ ਕ ਥੋੜਾ ਥੋੜਾ ਮੀ ਮੀਠਾ ਲੱਗਦਾ, ਹਲਕਾ ਮੀਠਾ ਆਹ ਥੋੜਾ ਤੀਖਾ ਤਿੱਖੀ ਸਬਜ਼ੀ। ਸਵਾਦ ਲੱਗਦੀ ਹੈ, ਹਾਂ ਹੋਰ ਕੱਲ ਗੋਰ ਗੁਰਦੁਆਰੇ ਪ੍ਰੋਗਰਾਮ ਠੀਕ ਹਨ, ਤੁਹਾਡੇ ਉੱਥੇ?
ਹੂੰ ਸੀ ਨਾ ਅ ਉਹੀ ਮਤਲਬ, ਸਕੂਲ ਵੀ ਘਲਿਆ ਨਹੀਂ ਬੱਚਿਆਂ ਨੂੰ ਰਾਤ ਨੂੰ ਲਾਈਟ ਗੋਲ ਸੀ ਸਾਡੀ ਹਾਂ ਤੋ ਸੋਚਿਆ ਕਿ। ਚੱਲ ਅਗਰ ਆ ਜਾਂਦੀ ਤੇ ਫੇਰ ਕੱਲ ਦਿੰਦੇ। ਤੇ ਫਿਰ ਲਾਈਟ ਵੀ ਆਈ ਨੀ ਤੇ ਫੇਰ ਸਕੂਲ ਵੀ ਨਿਕਲ ਆ ਪਾਏ।
ਹੂੰ ਹਾਂ ਤੇ ਫੇਰ ਲੈ ਹੀ ਗਏ ਫੇਰ ਹੋਰ ਕੀ ਕਰਨਾ ਸੀ।
ਹਾਂ ਫਿਰ ਉਹੀ ਵੈਸੇ ਨਾ ਅਗਰ ਸਕੂਲ ਜਾਂਦੇ ਸੀ ਤਾਂ ਫੇਰ ਰਹਿਣ ਦੇਣਾ ਸੀ।
ਹਾਂ।
ਹੂੰ। ਹਾਂ ਚਲੇਗਾ ਖੇਡ ਆਉਗੀ। ਹੂੰ ਨਹੀਂ ਤਾਂ ਫੇਰ ਇਹਨਾਂ ਨੇ ਰਹਿ ਜਾਣਾ ਸੀ।
ਆ ਮੇਰੇ ਵਾਂਗੂੰ ਮੇਰੀਆਂ ਵੀ ਰਹਿ ਗਈਆਂ ਸੀ। ਲੇਕਿਨ ਇਹ ਸੀ ਕਿ ਮੈਂ ਲੈ ਕੇ ਗਈ ਸੀ ਤੇ ਦੋ ਫੁਲਕੇ ਜਿੱਦਾਂ ਉਹਨਾਂ ਨੇ ਪ੍ਰਸ਼ਾਦ ਦਿੱਤਾ। ਤੌਰ ਤੇ ਦੇ ਦਿੱਤੇ ਸੀ।
ਹਾਂ,
ਦੋ ਫੁਲਕੇ ਲੱਸੀ ਡੋਲ ਚ ਲੈ ਕੇ ਗਈ ਸੀਂ ਦਹੀਂ ਫੇਰ ਉਚੀ ਉਹਨਾਂ ਨੇ ਦੋ ਗਿਲਾਸ ਜਿੱਦਾਂ ਪਾ ਦਿੱਤਾ, ਮੈਂ ਕਿਹਾ ਚੱਲ ਬੱਚਿਆਂ ਦਾ ਹੋਜੂਗਾ, ਅੱਛਾ
ਹ ਜੀਦਾ-ਜੀਦ ਹੋਏ।
ਹੋਰ ਦੱਸੋ?
ਹਾਂਜੀ ਦੀਦੀ ਗਏ ਬਾਹਰ।
ਹਾਂ ਹਾਂ ਹਾਂ ਗਏ ਚਲੇ ਗਏ ਉਹ ਪਹੁੰਚ ਵੀ ਗਏ ਹਜੇ ਕੱਲ ਗਏ ਆ।
ਅੱਛਾ ਅੱਛਾ ਲੱਗੇਗਾ ਟਾਈਮ ਵੀ ਆਉਂਣ ਤੇ।
ਨਹੀਂ ਨਹੀਂ ਅਸੀ ਇੱਥੇ ਦੇ ਹੀ ਲਾਗੇ ਗਏ ਆ ਤੇ ਦੇਖੋ ਅਗਰ। ਹੋਰ ਉੱਧਰ ਇੱਧਰ ਦਾ ਹੀ ਮਿਲ ਗਿਆ ਤੇ ਫੇਰ ਇੱਧਰ ਨੂੰ ਜਾਣਾ ਉਹਨਾਂ ਨੇ। ਅਗਰ ਨਹੀਂ ਹੋਇਆ ਤੇ ਫੇਰ ਜਾਊਗੇ ਇੱਧਰ ਉੱਧਰ ਤੇ ਫੇਰ। ਉੱਥੇ ਟਾਈਮ ਲੱਗ ਜਾਂਦਾ ਥੋੜਾ ਦੂਰ ਇਹਦੇ ਨਾਲ ਸਾਡੇ। ਇੱਥੇ ਨਹੀਂ ਜ਼ਿਆਦਾ ਟਾਈਮ ਲੱਗਦਾ ਕੱਲ ਰਾਤੀ ਛੇ। ਛੇ ਵਜੇ ਇਹ ਨਾ ਛੱਡ ਕੇ ਆਈ ਸੀ ਉੱਥੇ ਤੇ।
ਹੂੰ।
ਪਹੁੰਚ ਗਏ ਸੀ ਰਾਤ ਨੂੰ।
ਵੀ ਹੂੰ।
ਹਾਂ ਸਵੇਰੇ ਫੋਨ ਆ ਗਿਆ ਸੀਂ। ਕੀ ਬਣਾਉਣਾ ਫੇਰ ਅੱਜ?
ਹਾਂਜੀ ਪਤਾ ਡਿਸਾਈਡ ਨਹੀਂ ਅਜੇ ਕੁਛ।
ਅੱਛਾ ਅੱਛਾ ਫੇਰ ਉਹ ਲਿਆਂਦਾ ਤੁਸੀਂ ਲੋਕ ਨੇ ਤੁਹਾਨੂੰ ਬੋਲਿਆ ਸੀ ਉਸ। ਤਨਾਜਾ ਲਿਆਉਣ ਵਾਸਤੇ ਲਿਆਂਦਾ ਕਿ ਨਹੀਂ।
ਹੂੰ ਕਿੰਨੂ ਲਿਜਾਉਣ ਦਾ ਵਾਦਾ।
ਨੀ ਕੁਛ ਨੀ ਤੂੰ ਆਪਣੇ ਆਪਣੇ ਹਿਸਾਬ ਨਾਲ। ਇੱਕ ਕਿਲੋ ਬਣਾ ਲੋ ਜਿੱਦਾਂ। ਸੱਤ ਕਿਸਮ ਦੇ ਅਨਾਜ ਸੱਤ ਕਿਸਮ ਦੇ। ਅਨਾਜ਼ ਰੋਜ਼ ਸਵੇਰੇ ਛੱਤਾਂ ਦੇ ਦੇਣਾ ਪੂਰੀ ਛੱਤ 'ਚ ਆਪਣੇ।
ਅੱਛਾ ਰੋਜ਼ ਸਵੇਰੇ ਸਾਡੇ ਉਹਨਾ ਕੁ। ਨਹੀਂ ਆਉਂਦੇ ਨੇ ਜ਼ਿਆਦਾ ਤਾਂ ਨਹੀਂ ਆਉਂਦੇ ਸਾਡੀ ਛੱਤ ਤੇ ਆਉਂਦੇ ਵੀ ਆ।
ਅਰੇ ਇੱਕ ਮੁੱਠ ਕਰਕੇ ਤੇ ਪਾ ਸਕਦੇ ਆ ਨਾ ਕਿੱਥੇ ਵੀ ਜਿੱਦਾਂ ਆਪਣੀ। ਇੱਕ ਮੁੱਠ ਕਰਕੇ ਏਦਾਂ ਉਹਨੂੰ ਬੋਲੇ ਇੱਕ। ਹਾਂ ਹਾਂ ਹਾਂ ਜਿੱਥੇ ਵੀ ਜਿੱਥੇ ਆਉਂਦੇ ਆਪਣੀ।
ਕਈਆ ਨੂੰ ਵੇਖੇਗਾ ਤੇ ਆਊਗਾ ਬਾਕੀ ਸਾਡੇ ਇੱਥੇ। ਥੱਲੇ ਤੇ ਘੱਟ ਹੀ ਹੁੰਦੀਆਂ ਨਹੀਂ ਹੁੰਦੀਆਂ ਚਿੜੀਆਂ ਹੋਣੀਆਂ ਨਹੀਂ ਆਉਂਦੀਆਂ।
ਉੱਥੇ ਇੱਕ ਮੁੱਠ ਜਿੱਦਾਂ ਪਾਤਾ ਛੱਟਾ ਚਲੋ ਠੀਕ ਹੈ ਫੇਰ ਸਵੇਰੇ ਸ਼ਾਮ। ਕੁਛ ਨੀ ਜਿੱਦਾਂ ਵੀ ਪਾ ਲੋ ਮਤਲਬ ਦੇਣੇ ਆ ਜਿੱਦਾਂ ਰੋਜ਼ ਹੀ ਮਤਲਬ। ਨਹੀਂ-ਨਹੀਂ ਸ਼ਵੇਰੇ ਸਾਮ ਕੁਛ ਨਹੀਂ ਹੈ, ਜਦੋਂ ਮਰਜ਼ੀ ਪਾਦੋ।
ਨੀ ਮਰਜੀ ਪਾਦੋ ਅੱਛਾ, ਤੇ। ਕੀ ਬੋਲਦੇ ਆ, ਪੂਰਾ ਮਤਲਬ ਪੂਰਾ ਉਹ ਕੰਪਲੀਟ ਕਰਨਾ ਪੂਰਾ ਇਹ ਕਰਕੇ।
ਹਾਂ, ਤੇਰਾ ਜਿੰਨੇ ਦਿਨ ਤੇਰਾ ਇੱਕ ਕਿਲੋ ਮੈਂ ਬਣਾਉਂਗੀ ਤੂੰ ਉਹ ਸਮਾਨ। ਸਾਰਾ, ਮਲਾ ਮਲੂ ਕੇ ਏਕ ਕਿੱਲੋ ਜਿੰਨਾ ਤੇ ਲਿਆਉਗੇ ਹੀ ਨਾ। ਉਹ ਜਿ ਜਿੰਨੇ ਦਿਨ ਹੈਗਾ ਓਨੇ ਦਿਨ ਪਾ ਦੋ ਜਿੱਦਾਂ। ਹਥ ਉੱਤੇ, ਰੋਜ਼ੇ ਫੜ ਲਾ ਦਸ ਦਿਨ। ਫੜ ਲਾ ਜਿੰਨੇ ਦਿਨ ਉਹ ਸਮਾਨ ਇੱਕ, ਇੱਕ ਮੋਠ ਨਾਲ ਕਿੰਨੇ ਕੀ ਨਿਕਲੂਗੇ ਦੱਸ? ਪੰਦਰਾਂ ਮੁਠ, ਪੰਦਰਾਂ ਦਿਨ ਦਾ। ਫੜ ਲਾ, ਇੱਕ-ਇੱਕ ਮੁੱਠ, ਉਹੀ ਹਿਸਾਬ ਨਾਲ ਕੋਈ ਵੀ। ਤੇ ਸਾਨ ਲਾਂਗੇ ਸਬ ਮਲਾ-ਮਲੂ ਕੇ ਤੂਸੀ ਲੋਗ ਲਿਆਉਂਗੇ ਤੇ ਇੱਕ ਕਿਲੋ ਜਿੰਨਾ। ਮਾਂਗ ਬੋਲ ਦਿਓ, ਸਾਤ ਕਿਸਮ ਦੇ ਅਨਾਜ ਰਹਿਣੇ ਆ। ਜੋ ਰਹਿਣੀਆ, ਕਣਕ ਹੋ ਗੀ, ਧਾਨ ਹੋ। ਗਿਆ ਫੇਰ ਉਹ ਦਾਲਾਂ ਦੂਲਾ ਵਾਲਾ ਜਿਹੜਾ ਉਹਨੂੰ ਹੀ ਕਹਿੰਦੇ ਨਾ ਸਭ। ਦਾਲਾਂ ਸਭ ਕਿਸਮ ਦੀਆਂ ਦਾਲਾਂ ਮਿਕਸ ਉਹ ਤੇ ਜਾਊਂਗੇ। ਉੱਥੇ ਮੇਲੇ ਜਾਣਾ ਸਤਨਾਜਾ ਬੋਲਾਂਗੇ ਨਾ ਰਾਸ਼ਨ ਦੁਕਾਨ ਨੂੰ।
ਹੂੰ ਹਾਂ।
ਉਹਨੂੰ ਕਰਕੇ ਦੇਖੋ ਨਾ ਬਹੁਤ ਫਰਕ ਪੈਂਦਾ ਉਹਦੇ ਨਾਲ।
ਹਾਂ ਵੇਖਦੇ ਹਾਂ ਕਰਕੇ ਇਹਨੇ ਵੀ ਇੱਥੇ। ਹਾਂ, ਉਹੀ ਨਾ ਲਗਾ ਨੀ ਏ ਖੋਲਣਾ ਪੈਣਾ। ਲਗਨ ਹਿ ਨਹੀਂ ਖੁੱਲਣ ਡਿਆ। ਕਿਉਂਕਿ ਇੱਕ ਦੋ ਵਰੀ ਏ ਆਏ ਤੇ ਆ ਟੰਗੀ-ਚੰਗੀ ਨੀ।
ਚਲੋ ਠੀਕ ਏ ਫੇਰ ਹੈਨਾ, ਹਾਂਜੀ।